ਸਤਿ ਸ਼੍ਰੀ ਅਕਾਲ। ਬਸ ਵਧੀਆ, ਵਧੀਆ। ਆਪ ਸੁਣਾਓ। ਹੋਰ ਕੀ ਬਣ ਰਿਆ।
ਅੱਜ ਮੂੰਗੀ ਧੋਤੀ ਦਾਲ ਤੇ ਚੋਲ
ਵਧੀਆ ਗੱਲ ਹੈ। ਖਾਣੀ ਚਾਹੀਏ ਦਾਲ ਮੇਰੀ ਫੇਵਰੇਟ ਹੈ। ਮੋਂਗੀ ਧੋਤੀ ਮੈਨੂੰ ਵੀ ਬੜੀ ਸਵਾਦ ਲਗਦੀ ।ਤੜਕਾ ਲਗਾਓ ਨਾ ਜੀਰੇ ਦਾ
ਹਾਂ, ਸਾਰੇ ਪੰਜਾਬੀਆਂ ਦੀ ਫੇਵਰੇਟ ਹੀ ਹੁੰਦੀ ਹੈ ਮੂੰਗੀ ਧੋਤੀ ਸਭ ਤੋਂ ਜਲਦੀ ਬਣਦੀ ਹੈ।
ਮੈਂ ਪਤਾ ਮੈਂ ਅਲੱਗ ਤਰੀਕੇ ਨਾਲ ਬਣਾਉਂਦੀਆਂ ਹੈ। ਅ ਮੈਂ ਨਾ ਯੂ ਪੀ ਜ। ਬਣਦੀ ਨਾ ਮੂੰਗੀ ਦੀ ਦਾਲ, ਮੈਂ ਉਸ ਤਰੀਕੇ ਦੀ ਬਣਾਉਦੀ ਹਾਂ।
ਦੱਸੋ ਫਿਰ ਸਾਨੂੰ ਵੀ
ਖਾਣਾ ਵੀ ਨਹੀਂ ਹੁੰਦੀ। ਉਹ ਰੁੱਖੀ ਖਾਣ ਵਾਲੀ ਹੁੰਦੀ ਹੈ।
ਅੱਛਾ -ਅੱਛਾ ਉਹ ਫਿਰ ਸੁੱਕੀ ਵਾਲੀ ਹੁੰਦੀ ਹੋਏਗੀ ਸੁੱਕੀ।
ਨਹੀਂ- ਨਹੀਂ ਉਹ ਬਣਦੀ ਸੇਮ ਐ। ਆਹੀ ਐ ਜੀ, ਬਸ ਅਸੀਂ ਉਬਾਲਦੇ ਹਾਂ। ਪਰ ਅਸੀਂ ਗਾੜੀ -ਗਾੜੀ ਉਬਾਲਣੀ ਹੁੰਦੀ ਹੈ ।ਮਤਲਬ ਪਤਲੀ ਨੀ ਕਰਨੀ ਹੈ। ਬਿਲਕੁਲ ਦਾਲ ਹਾਂ ਤੇ ਫਿਰ ਨਾ ਅਸੀਂ ਜਿਵੇਂ ਤੜਕਾ ਲਗਾਉਂਦੇ ਹਾਂ ਨਾ, ਜੀਰੇ ਦਾ ਜਵੈਨ ਜੀਰਾ- ਜੁਰਾ ਪਾ ਕੇ, ਮਿਰਚਾਂ ਵਗੈਰਾ ਪਾ ਕੇ ਉਹ ਤੜਕਾ ਨੀ ਲਗਾਉਣਾ। ਉਹ ਖਾਲੀ ਉਬਲੀ ਹੋਈ ਚ ਨਾ ਆਹ ਹਲਕਾ ਨਮਕ ਕਾਲਾ, ਹਲਕੀ ਕਾਲੀ ਮਿਰਚ, ਹਲਕਾ ਗਰਮ ਮਸਾਲਾ ਤੇ ਇੱਕ ਮੱਠੀ ਨੀ ਆਉਂਦੀ, ਮੱਠੀ ਚ ਚਾਹ ਨਾਲ ਖਾਣੇ ਹਾਂ ਅਸੀਂ ਉਹ ਮਿੱਠੀ ਨੂੰ ਤੋੜ ਕੇ ਪਾਓ, ਥੋੜਾ ਮੱਖਣ ਪਾਓ, ਥੋੜੀ ਹਰੀ ਚਟਣੀ ਪਾਓ, ਥੋੜਾ ਨਿੰਬੂ ਪਾਓ, ਥੋੜਾ ਜੀਰਾ ਪਾਓ ਪੁੁਣਿਆ ਦਾ
ਤੁਸੀਂ ਤਾਂ ਮੈਨੂੰ ਐਪ ਐਕਸਪਰਟ ਲੱਗਦੇ ਪਏ ਹੋ ਰੋਟੀ ਪਾਣੀ ਦੇ।
ਹਾਂ, ਮੈਨੂੰ ਸ਼ੌਕ ਹੈ।
ਉਦੋਂ, ਮੈਨੂੰ ਦੱਸ। ਦਿੰਤਾ। ਕਿਸੇ ਨੇ ਕਿ ਤੁਹਾਨੂੰ ਬਹੁਤ ਸ਼ੌਕ ਏ
ਮੈਨੂੰ ਨਵੀ- ਨਵੀਂ ਚੀਜ਼ਾਂ ਬਣਾਉਣ
ਮੈਨੂੰ ਤੁਹਾ ਤੁਹਾਡੀ ਸਾਰੀ ਸਾਰੇ ਸ਼ੌਕ ਪਤਾ ਚੱਲ ਗਏ ਨੇ। ਸਾਰੀ ਤੁਰੀਆਂ ਤੁਹਾਡੀਆਂ ਆਦਤਾਂ ਪਤਾ ਚੱਲ ਗਈਆਂ ਨੇ। ਤੁਹਾਡੀ ਅੱਧੀ ਤੋਂ ਜ਼ਿਆਦਾ ਇਨਫੋਰਮੇਸ਼ਨ ਹੈਗੀ ਹੁਣ ਮੇਰੇ ਕੋਲ
ਵਧੀਆ ਗੱਲ ਹੋਣੀ ਚਾਹੀਦੀ ਹੈ। ਠੀਕ ਹੈ। ਮੈਂ ਤੇ ਫੇਰ ਅਸੀਂ ਮੈਂ ਬਣਾ ਲੈਂਦੀ ਹਾਂ। ਮੈਨੂੰ ਅੱਛਾ ਲੱਗਦਾ ਹੈ। ਮੈਂ ਮੋਮੋਸ ਵੀ ਘਰ ਬਣਾ ਲੈਂਦੀ ਆ, ਮਿਲਕ ਕੇਕ ਵੀ ਘਰ ਬਣਾ ਲੈੰ
ਬਸ ਤੇ ਫੇਰ, ਤੁਸੀਂ ਸਾਨੂੰ ਹੁਣ ਰੈਸਪੀਆਂ ਦੱਸਣੀਆਂ ਨੇ ਕਿ, ਕੀ ਕਿਸ੍ਹ ਤਰ੍ਹਾਂ। ਕਿਦਾਂ ਬਣਾਉਣਾ ਹੈ?
ਸੁੱਕੇ ਸਮੋਸੇ ' ਨਹੀਂ ਭਰਦੇ ਜੋ ਆਲੂ ਸੁੱਕੇ ਕਾਲੇ ਆਲੇ।
ਸਾਡੇ ਉੱਥੇ ਸਾਂ ਪਿੰਡ ਦੇ ਵਿੱਚ ਵਾਹ- ਵਾਹ, ਬੱਲੇ -ਬੱਲੇ ਹੋ ਗਏ ਹੈ।
ਹਾਂ ਮੈਂ ਬਣਾਉਂਦੀ ਘੱਟ ਆ ਮੈ ਮਰਜ਼ੀ ਦੀ ਆ, ਜੇ ਮੈਨੂੰ ਮਰਜੀ ਕਰੇ ਤਾਂ ਬਣਾਵਾਂਗੇ, ਨਹੀਂ ਕੋਈ ਜੋ ਮਰਜ਼ੀ ਕਹੇ ਮੈਂ ਬਣਾਉਂਦੀ ਨੀ
ਅੱਛਾ।
ਨੀ ਹਾਂ, ਮੈਂ ਕੋ ਬੰਨਨੀ, ਉਸ ਟਾਈਮ ਗਰਮੀ ਹੈ ਆਏ ਉਹ
ਅੱਛਾ ਅੱਛਾ, ਬਈ ਕੁਆਲਿਟੀ ਹੈਗੀ ਤਾਂ ਫਿਰ ਨਖਰੇ ਵੀ ਤਾਂ ਹੋਣੇ ਨੇ ਨਾ?
ਉਹ ਤਾਂ ਹੈ ਹੀ ਆ ਫਿਰ।
ਹਮ ਤੇ ਫਿਰ ਇਹਨਾਂ ਨੂੰ ਅਹਿਮਦ ਜੀ ਨੂੰ ਕਹੋ, ਸ਼ਰਮਾਨਾ ਛੱਡਣ ਤੇ ਗੱਲ ਕਰਨ।
ਹਹਹਹਹਹਹ, ਆਹੋ, ਕਹਿਨੇ ਆ। ਸਹੀ ਹੈ ।
ਹਮ
ਹਾਂ, ਕਈ ਬੰਦੇ ਸ਼ਰਮਾਂਦੇ ਆ। ਮੈਂ ਕੁਛ ਨੀ ਬਣਾ ਰਹੀ ਆ, ਮੇਰੇ ਰਾਜਮਾਂ ਹੀ ਪਏ ਹੈ ਦੁਪਹਿਰ ਦੇ।
ਕਾਸ਼, ਮੈਂ ਵੀ ਇਹੀ ਓ ਕਹਿੰਦੀ ਮੈਂ ਕੁਝ ਨਹੀਂ ਬਣਾਇਆ। ਨਿਯਾ
ਚੌਲ ਦੁਪਹਿਰੇ ਬਣਾਏ ਸੀ, ਥੋੜ੍ਹੇ ਬਹੁਤ ਪਏ ਹੋਣੇ ਨੇ, ਫੁਲਕੇ ਲਾਵਾਂਗੀ ਬਸ ।
ਅੱਛਾ।
ਇਸ ਕਰਕੇ, ਹਾਂਜੀ, ਫੁਲ ਕੇ ਲਾਉਣੇ, ਹੋਰ ਕੁਛ ਨਹੀਂ ਕਰਨਾ ਮੈਂ। ਫੁਲਕੇ ਵੀ ਬੜੀ ਔਖਾ, ਆਲਸ ਲੱਗਦੀ ਫੁਲਕੇ ਲਾਣਾ।
ਇਕ ਕੋਸ਼ਨ ਬੜਾ ਪਰਸਨਲ ਹੈਗਾ, ਉਹ ਮੈਂ ਵਟਸਐਪ ਤੇ ਪੁੱਛਾਂਗੀ, ਉਹ ਮੈਂ ਇਸ ਤਰਾਂ ਨਹੀਂ ਕਰਨੀ ਗੱਲ।
ਹਾਂਜੀ- ਹਾਂਜੀ, ਤੇ ਫਿਰ ਮੈਨੂੰ ਔਖੇ ਲੱਗਦੇ ਫੂਲਕੇ, ਮੈਂ ਤਾਂ ਵੀ ਲਾ ਲੈਂਨੀ ਹਾਂ, ਮਨ ਮਾਰ ਕੇ ਰਸੋਈ ਚ ਵੜਜਾ ਫਿਰ ਮੈਂ
ਹਾਏ, ਮੈਨੂੰ ਤਾਂ ਸਾਰਾ ਕੰਮ ਹੀ ਔਖਾ ਲੱਗਦਾ ਕਰਨਾ ।
ਮੈਨੂੰ ਸਾਰਾ ਦਿਨ ਸਾਰਾ ਕੰਮ ਔਖਾ ਲੱਗਦਾ, ਜਦ ਮੈਂ ਅੰਦਰ ਵੜ ਜਾਗੀ, ਮੈਨੂੰ ਕੋਈ ਕੰਮ ਔਖਾ ਨਹੀਂ ਲੱਗੇਗਾ ਫਿਰ। ਮੈ ਸਾਰਾ ਕੰਮ ਕਰਕੇ ਹੀ ਬਾਹਰ ਨਿਕਲਾਂਗੀ, ਭਾਵੇਂ ਘੰਟਾ ਲਗਜੇ।
ਕੰ ਪਰ ਮੈਨੂੰ ਤਾਂ ਲੱਗਦਾ ਹੈ, ਮੈਂ ਸਾਰਾ ਦਿਨ ਰਸੋਈ ਚੋਂ ਬਾਹਰ ਹੀ ਨਹੀਂ ਨਿਕਲਦੀ ਆ।
ਕਿਉਂ, ਇੰਨਾ ਕੰਮ ਥੋੜਾ ਨਾ ਕਰੀ ਦਾ ਹੁੰਦਾ।
ਪਤਾ ਨੀ ਯਾਰ, ਤਾਂ ਹਾਂ ਮੇਰਾ ਰੂਮ ਰਸੋਈ ਹੈਗੀ ਹੈ, ਕਿਉਂਕਿ ਮੇਰੀ ਮੈਂ ਆਰਾਮ ਨਾਲ ਕਰਨ ਵਾਲੀ, ਕਰਦੀਆਂ। ਕੰਮ ਨਾ ਅਰਾਮ ਅਰਾਮ ਨਾਲ, ਪਰ ਮੈਨੂੰ ਲਗ ਨਾ ਏ ਮੇਰੀ ਆਦਤ ਚੰਗੀ ਨੀ ਹੈਗੀ ।
ਵੀਹ ਮਿੰਟ ਚ ਮੈਂ ਰੋਟੀ ਬਣਾ ਲਿੰਦੀ ਹਾ, ਆਪਣੇ ਸਾਰੇ ਘਰਦਿਆਂ ਦੀ।
ਕਿੰਨੇ ਲੋਕੀ ਹੈਗੇ ਨੇ ਕਿੰਨੇ ਲੋਕੀ ਹੈਗੇ ਨੇ ਤੁਹਾਡੇ ਘਰ?
ਮੇਰੇ ਚਾਰ, ਮੈਨੂੰ ਮਿਲਾ ਕੇ ਚਾਰ।
ਤੇ ਚਾਰ ਲੋਕਾਂ ਦੀ ਬਣ ਤੇ ਜਾਏਗੀ ਅਰਾਮ ਨਾਲ ਵੀ ਮਿੰਟ ਇਚ, ਪਰ ਮੇਰੇ ਨਾ ਪਤਾ ਕੀ ਏ ਮੈਂ ਵਿਹਲੀ ਰਏ ਵੇਲੀਆ ਮਲਬ ਜੈਸੇ ਮੈਂ ਫੋਨ ਤੇ ਬਾਤ ਜਿਸ ਤਰ੍ਹਾਂ ਮੈਂ ਫੋਨ ਤੇ ਗੱਲ ਕਰਦੀ ਪਈ ਆਂ, ਕਰਦੀ ਕਰਦੀ ਕਰਦੀ ਕੰਮ ਕਰਾਂਗੀ ਔਈ ਅਪਣੀ ਮਸਤੀ ਚ, ਪੈਲੇ ਤੇ ਜਿੱਦਾਂ ਮੈਂ ਸੀਰੀਅਸ ਹੋ ਜਾਵਾਂਗੀ ਨਾ ਕਿ ਨਹੀਂ ਮੈਨੂੰ ਹੁਣੇ ਕੰਮ ਕਰਣੈ, ਬਾਦ ਇਚ ਕਰ ਰੇੰਦੀ ਆ ਸਾਰੇ। ਫੇਰ ਮੈਂ ਕਰ ਲਾਂਗੀ ਆਰਾਮ ਨਾਲ ਕੰਮ, ਪਰ ਮੈਂ ਜਿਥ ਜਿਦੋਂ ਕੰਮ ਕਰਦੇ ਸੋਚਦੇ ਸੋਚਦੇ ਕੁਛ ਦਿਮਾਗ ਚੱਲਦਾ ਪਿਆ ਹੋਰ ਮੈਂ ਕੰਮ ਕਰਦੀ ਪਈਆ ਤੇ ਸਮਝੋ ਮੇਰਾ ਸਾਰਾ ਦਿਨ ਗਿਆ।
ਫੇਰ ਦੁਪਿਹਰ ਚ ਗਰਮੀ ਹੁੰਦੀ ਐ, ਫੇਰ ਕੁੜੀ ਛੋਟੀ ਏ ਮੈਂ ਫਤਾ ਫਟ ਸਵੇਰੇ ਪੂਰੇ ਅੱਧੇ ਪੋਣੇ ਘੰਟੇ ਦੀ। ਮੈਂ ਫਟਾਫਟ ਸਵੇਰੇ ਨਾਸ਼ਤਾ ਬਣਾਣੀ ਆਂ, ਹੱਥੋ-ਹੱਥ ਦੁਪੈਰ ਸਬਜ਼ੀ ਜਿਹੜੀ ਹੁੰਦੀ ਏ ਮੰਮੀ ਨੂੰ ਕੈੰਣੀ ਆ ਕੱਟੋ ਮੰਮੀ ਕੱਟ ਕੇ ਦਿੰਦੀ ਏ ਮੈਂ ਤੜਕਾ ਲਾ ਛੱਡਣੀ ਆ ਹੱਥੋ-ਹੱਥ।
ਅੱਛਾ, ਮੰਮੀ ਸੱਸ।
ਹਾਂ। ਕਿਉਂਕਿ ਔ ਹੋਰ ਕੋਈ ਕੰਮ ਤਾਂ ਕਰਦੇ ਨੀ ਐ, ਬਸ ਔ ਸਬਜ਼ੀ ਕੱਟਤੀ ਯਾ ਕੱਪੜੇ ਤੈ ਲਾਤੇ। ਐ ਨਿੱਕੇ-ਮੋਟੇ ਕੰਮ ਕਰ ਲੈਂਦੇ ਬਸ। ਤੇ ਫੇਰ ਮੈਂ ਕਿਐ ਸਬਜ਼ੀ ਕੱਟ ਦੋ ਨਾਸ਼ਤਾ ਕਰਕੇ ਮੈਂ ਤੜਕਾ ਲਾਵਾਂ ਹੱਥੋ-ਹੱਥ, ਇੰਨੇ ਸਬ ਆਏ ਕੈਂਦੇ ਸਬਜ਼ੀ ਬਣ ਜਾਂਦੀ ਐ। ਕੋਈ ਨੀ ਜਦੋ ਤੁਸੀਂ ਕਔ।
ਅੱਛਾ।
ਹਾਂਜੀ।
ਚਲੋ ਕਰਾਂਂਗੇ, ਜਲਦੀ ਕਰਾਂਗੇ।
ਫੇਰ ਦੁਪਹਿਰੇ ਮੈਨੂੰ ਲੱਗਦੈ ਆਲਸ ਦੋ ਹੋਜੇਗੀ, ਹਾਏ ਰੋਟੀ ਬਣਾਣੀ ਹੁਣ ਗਰਮੀ ਚ ਬੈਹ ਕੇ।
ਹਾਂ, ਮੈਨੂੰ ਤਾਂ ਯਾਰ ਮੈਂ ਕੀ ਦੱਸਾਂ ਤੈਨੂੰ ਅਪਣੀ ਕਹਾਣੀ, ਹੋ ਹੋ ਹੋ।
ਹੂ ਹੂ।
ਮਜ਼ਾ ਆਉਦਾ ਪਿਆ ਯਾਰ ਤੁਹਾਡੇ ਨਾਲ ਗੱਲ ਕਰਕੇ, ਯਾਰ ਮਜ਼ਾ ਸੱਚੀ ਸੱਚੀ ਦੱਸਦੀ ਪਈ ਆ ਮੈ। ਕੀ ਰੱਬ ਕਹਿੰਦੇ ਨੇ ਨਾ ਜਦੋਂ ਅਸੀਂ ਸਟਰੈਸ ਚ ਹੋਣੇ ਆਂ ਤ ਅ ਆ ਯਾ ਸਾਡੀ ਸਾਨੂੰ ਕੁਛ ਰਸਤਾ ਈ ਨੀ ਸੁਝਦਾ ਪਿਆ ਕਿ ਅਸੀਂ ਕੀ ਕਰੀਏ ਕੀ ਕਰੀਏ ਕੀ ਕਰੀਏ ਤੇ ਫੇਰ ਨਾ ਮੇਰੇ ਤੋਂ ਸੱਚੀ ਗੁਰੂ ਜੀ ਐਸਰ੍ਹਾਂ ਦੇ ਹੈਗੇ ਨੇ ਕਿ ਮੈਂ ਨਾ ਪਹਿਲੇ ਇੱਕ ਗਾਣਾ ਇੱਕ ਭਜਨ ਗਾਂਦੀ ਸੀ, ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ।
ਹੈਨਾ ਮੈਂ ਸੁਣਿਆ ਦੈ ਸਾਇਦ ਭਜਨ ਆਯੈ।
ਹਾਂ, ਹਾਂ ਹਾਂ, ਮੈਂ ਔ ਨਾ ਬੜੇ ਦਿਨ ਤੋਂ ਗੁਣਗੁਨਾਦੀ ਦੀ ਪਈ ਸੀ। ਹੁਣ ਮੈਂ ਕੈ ਰੀ ਸੀ ਗੁਰੂ ਜੀ ਮੈਨੂੰ ਕੋਈ ਸਹੇਲੀ ਦੇ ਦੋ ਤੁਸੀਂ, ਇੱਕ ਦੇ ਨਾਲ ਗੱਲ
ਅੱਛਾ ਅੱਛਾ, ਹਾਂਜੀ ਅੱਛਾ ਅੱਛਾ।
ਦੇਖੋ ਰੱਬ ਨੇ ਕਿਸ ਤਰ੍ਹਾਂ ਰਸਤਾ ਕੱਢਿਆ ਕਮਾਓ ਵੀ ਗੱਪਾਂ
ਵੇਖ ਲੋ, ਕਹਿੰਦੇ ਆ ਨਾ ਰੱਬ ਸੁਣ ਲੈਂਦਾ ਐ। ਸੁਣ ਲੀ ਤੁਹਾੜੀ ਰੱਬ ਨੇ। ਨਹੀਂ ਜੇ ਆਪਣੇ ਬੰਦੇ ਸੁਣ ਵੀ ਲੈਦੇ ਨੇ ਬਾਹਰ ਨੀ ਸੁਣਦੇ ਨੇ
ਯਾਰ ਆਪਣੇ ਨੀ ਸੁਣਦੇ ਬਾਹਰ ਦੇ ਫੇਰ ਸੁਣ ਲੈਂਦੇ ਨੇ। ਨਾ ਮੇਰੀ ਦੇਖ ਤੂੰ ਵੀ ਮੇਰੀ ਹੁਣ ਤਾ ਮੇਰੇ ਆਪਣੇ ਆਪ ਤੋਂ ਵੀ ਵਧੀਆ
ਹਾਂਜੀ, ਹਾਂਜੀ। ਕੋਈ ਨੀ ਹਾਂਜੀ।
ਆਪਣੇ ਹੈ ਮੈਂ ਕਦਰ ਨੀ ਕਰ ਪਾਈ ਉਹਨਾਂ ਦੀ
ਕੁਛ ਨਾ ਉਹ ਕੰਮ ਐਸਾ ਕਰ ਦਿੰਨੇ ਨਾ ਉਹ ਬੰਦਾ ਫਿਰ ਉਤਰ ਜਾਂਦਾ ਮਨ ਤੋਂ ਫਿਰ ਹਾਂ ਫਿਰ ਉਹ ਜਿੰਨਾ ਮਰਜ਼ ਬੰਦਾ ਪਿਆਰ ਕਰੇ ਨਾ ਉਹ ਫਿਰ ਉਹ ਗੱਲ ਨਹੀਂੀ ਭੁੱਲ ਪਾਉਂਦਾ ਇਸ ਕਰਕੇ
ਝੂਠੀਆਂ ਕਹਾਣੀਆਂ ਬਣਾਈਆਂ ਨੀ ਜਾਂਦੀਆਂ ਕਿ ਬਈ ਮੈਂ ਇਸ ਤਰਾ ਦੀ ਜੀ ਮੈਂ ਤੇ ਬੜਾ ਪਿਆਰ ਜੇ ਹੈ ਉਹ ਠੀਕ ਹੈ ਜੀ ਜੋ ਹੈ ਉਹ ਹੈ।
ਹਾਂ ਉਹ ਤੇ ਹੈ ਹੀ ਆ ਤੇ ਫਿਰ ਤਾਂ ਕਰਕੇ
ਅੱਛਾ ਫੇਰ ਤੁਸੀਂ ਅੱਜ ਰਾਜਮਾਹੀ ਖਾਣੇ ਨੇ
ਮੈਂ ਤਾਂ ਰਾਜਮਾਂ ਹੀ ਬਣਾਉਣੇ ਹੁਣ ਮੈਂ ਹੁਣ ਕੁਛ ਨਹੀਂ ਬਣਾ ਰਹੀ ਹੁਣ ਭਾਾਈ ਰਾਜਾਈ ਮੈਂ ਤਾਂ ਕੁਛ ਵੀ ਨੀ ਪਾਂਦੀ ਲਸਣ ਹੋ ਗਿਆ ਲਸਣ ਅਦਰਕ ਹੋ ਗਿਆ ਪਾਣੀ ਆ ਹਾਂ।
ਹਾਂ ਹਿੰਗ ਤੋਂ ਵੱਡਾ ਤਾਂ ਕੋਈ ਹੈਗਾ ਹੀ ਨਹੀਂ ਗੈਸ ਦਾ ਡਾਕਟਰ
ਹਾਂ ਹਿੰਗ ਤੇ ਜੀਰਾ ਜੀਰਾ ਮੈਂ ਘੱਟ ਵਧ ਹੀ ਪਾਉਂਦੀ ਹਾਂ ਹਿੰਗ ਫਿਰ ਅਦਰਕ ਲਸਣ ਪਿਆਜ ਮਸਾਲਾ ਸਾਡਾ। ਹਾਂ ਮੈ ਆਪ ਸਬਜ਼ੀ ਪਾਣੀ ਦਾਲ ਹਿੰਗ ਪਾ ਕੇ ਬੜੀ ਸਵਾਦ ਲਗਦੀ ਮੂੰਗੀ ਦਾਲ ਸੀਂ ਹਿੰਗ ਪਾਓਣਾ ਅਲੱਗ ਹੀ ਖਸ਼ਬੂ ਆਉਂਦੀ ਹੈ।
ਤੁਡੀ ਵ ਮੇਰੇ ਕੋਲ ਨਾ
ਹਾਂ। ਹੈਲੋ ਹੈਲੋ
ਜਦੋਂ ਲੈਈ ਸੀ ਨਾ ਉਹਨੇ ਕਿਹਾ ਸੀ ਇਹਨੂੰ ਡਿੱਬੀ ਚ ਬੰਦ ਕਰਕੇ ਰੱਖਣਾ ਕਿਉਂਕਿ ਮ ਜਦੋਂ ਉਹਨੇ ਖੋਲਿਆ ਖੋਲਿਆ ਨਾ ਰਿੰਗ ਬੜੀ ਪਰ ਡੇਢ ਸੌ ਰੁਪਏ ਦੀ ਜਰਾ ਜਿਹੀ ਦਿੱਤੀ ਸੀ ਛਨ
ਅੱਛਾ ਨਹੀਂ ਸਰਥ ਜਦ ਮੇਰੇ ਮੰਮਾ ਸਲ ਰਹਿੰਦੇ ਸੀਲ ਨਾ ਉਓਥੇ ਬੜੀ ਅਛੀਗ ਮਿਲਦੀ ਸੀ ਉਹ ਸਮਝ ਲੋ ਉਓਥ ਇਥੇ ਨਾ ਇੱਕ ਲੇਡੀ ਹੈ, ਹੈ ਮੇਲੇ ਚ ਹੀ ਹੈ। ਉਹ ਆਪਣੇ ਜਦੋਂ ਉਹਦਾ ਵੀ ਪੇਕਾ ਉੱਥੇ ਨਾ ਜਿੱਥੇ ਮੇਰੇ ਪਲੇ ਮੰਮੀ ਡੈਡੀ ਰਹਿੰਦੇ ਸੀ ਉਹ ਉੱਥੋਂ ਹਿੰਗ ਲਿਆ ਕੇ ਕਿੱਥੇ ਵੇਚਦੀ ਹੈ ਇਹ ਸਮੱਝ ਲਓ
ਦੱਸੋ ਬਾਈ ਲੋਕ ਕਮਾਉਣ ਵਾਸਤੇ ਕੀ ਕੀ ਕੰਮ ਕਰਦੇ ਨੇ ਯਾਰ ਤੇਰੇ ਨਾਲ ਮੈਂ ਹੋਰ ਵੀ ਗੱਲਾਂ ਕਰਨੀਆਂ ਬੱਥੇਰੀਆਂ ਤੂੰ ਤਾਂ ਬੱੜੀ ਅੱਛਾ
ਉਹ ਹਿੰਗ ਇੱਥੇ ਲਿਆ ਕੇ ਵੇਚਦੇ ਹਿੰਗ ਹੋ ਗਿਆ ਪੀਲੀ ਮਿਰਚ ਆਉਂਦੀ ਹੈ ਨਾ ਉਹ ਵੀ ਉੱਥੋਂ ਪੂਰਾ ਪੈਕੇਟ ਮੰਗਵਾਉਦੀ ਆ ਇੱਥੇ ਲਿਆ ਕੇ ਵੇਚਦੀ ਆ ਉਹ ਆਪਣੇ ਰੇਟ ਤੇ
ਅੱਛਾ ਅੱਛਾ ਕਿੱਥੋਂ ਦੀ ਲੈਂਦੀ ਪੁੱਛ ਲਉ ਨਾ ਉਹਦੇ ਕੋਲੋਂ
ਉੱਥੋਂ ਲਿਆਂਦੀ ਹੈ ਸਾਡੇ ਘਰ ਦਾ ਕੌਣ ਦੁਕਾਨ ਹੈ ਉਹ ਪਰ ਪਤਾ ਹੈ ਆਪਣੇ ਅਸੀਂ ਲਿਆ ਕੇ ਅਸੀਂ ਵੀ ਵੇਚ ਲਈਏ ਪਰ ਸਾਡੇ ਕੋਲ ਨਾ ਬੰਦਾ ਉਧਾਰ ਵਾਲੇ ਬੜੇ ਆ ਜਾਣਗੇ ਸਾਡੇ ਘਰ ਦੇ ਉਧਾਰ ਵਾਲੇ ਆ ਜਾਣਗੇ ਅਸੀਂ ਬਾਲ ਖੇਲੋ ਕਈਏ
ਹਾਂ ਇਹ ਤੇ ਹੈ ਯਾਰ
ਅਸੀਂ ਆਪਣੇ ਘਰ ਮੰਨਾਂ ਕਰ ਰਹੀਆਂ ਨਾ ਇੱਕ ਵਾਰੀ ਦੋ ਵਾਰੀ ਫਿਰ ਚੰਗੀ ਨਾਲ ਜ਼ਿਆਦਾ ਕਹਾਂਗੇ ਹਾਂ ਸੌ ਦੋ ਸੌ ਪਿੱਛੇ ਹਿੰਗ ਦਾ ਹਿੰਗ ਨਹੀਂ ਦੇ ਰਹੀ ਹੈ ਮਿਰਚ ਨਹੀਂ ਦੇ ਰਹੀ ਹੈ
ਹੈ ਕੀ ਕਹਿੰਦੀ ਵੀਈ ਛੁੱਟੀ
ਉਹ ਨਾ ਉਹਦੇ ਰੀਅਨ ਆ ਟੀ ਵੀ
ਅੱਛਾ ਅੱਛਾ
ਤੇ ਤਾਂ ਕਰਕੇ ਮੈਂ ਫਿਰ ਮੈਂ ਲਿਆਈ ਨੀ ਮੈਂ ਕਰ ਰਹੀ ਉਹਨੂੰ ਕਰਨ ਦੋ ਉਹੱਦੇ ਪੈਸੇ ਬਨ ਰਹੇ ਆ ਮੈਂ ਮੇਰੇ ਕੋਲ ਉਧਾਰ ਵਾਲੇ ਬੜੇ ਆਏ ਨੇ ਤੇ ਮੇਰੇ ਕੋਲੋਂ ਵਾੱਵਾ ਪੈਸੇ ਮੰਗੇ ਨੀ ਜਾਣੇ ਆ
ਹਾਂ ਯਾਰ ਅਸੀਂ ਪੈਸੇ ਨਹੀਂ ਮੰਗ ਸਕਦੇ ਕਿਸੇ ਕੋਲੋਂ ਆਪਣੇ ਵੀ ਨਹੀਂ ਮੰਗ ਸਕਦੇ
ਕੁਲੀ ਮ ਸਕਦੇ ਫਰ ਪਤਾ ਮੰਗੋ ਕਰਨ ਵੀ ਤੁਸੀਂ ਸਹੀ ਕਰਦੇ ਹੋ ਚਲੋ ਹਾਂਜੀ ਚਲੋ ਠੀਕ ਆ ਤਨੂੰ ਕਰਦੇ ਆ ਫਿਰ ਕਾਲ ਓਕੇ ਮੈਂ